ਹੈਲੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਹੋ ਤੁਸੀਂ
ਜੀ ਹਾਂਜੀ ਵਧੀਆ ਤੁਸੀਂ ਸੁਣਾਓ।
ਮੈਂ ਵੀ ਵਧੀਆ। ਮੈਂ ਹੁਣੇੇ ਤੁਹਾਨੂੰ ਯਾਦ ਹੀ ਕਰ ਰਹੀ ਸੀ।
ਅੱਛਾ ਵਧੀਆ ਕੀਤਾ ਯਾਦ ਕਰ ਕੇ ਹੋਰ ਕੀ ਹਾਂਜੀ-ਹਾਂਜੀ ਵਧੀਆ ਹੋਰ ਤੁਸੀਂ ਦੱਸੋ।
ਬਸ ਵਧੀਆ। ਬਸ ਇਹ ਬੱਚੇ ਹੀ ਛੁੱਟੀਆਂ ਪਈ ਦੀਆਂ ਬੱਚਿਆਂ ਦੀ ਇੰਨਾ ਪਰੇਸ਼ਾਨ ਕਰ ਰਿਹਾ ਪੂਰਾ ਦਿਨ ਫੋਨ ਚਲਾਦੇ ਆ।
ਹਾਂ ਬੱਚਿਆਂ ਦਾ ਬਸ ਇਹੀ ਓ ਹਾਲ ਏ। ਬੱਚੇ ਬੜਾ ਪਰੇਸ਼ਾਨ ਕਰਦੇ ਐ ਬਸ ਸਾਡੇ ਆ ਪਿਆ ਵੇਖ ਲੱਗੇ ਹੋਏ ਨੇ ਹਾਂ ਬਸ ਓ ਸੁੱਤੀ ਉੱਠੀ ਐ ਸਾਡੀ ਵੀ ਗੁੜੀਆ ਆਂਦੇ ਈ ਫੋਨ ਦਿਓ। ਫੋਨ ਦਿਓ ਤੇ ਮੈਂ ਕਿਆ ਵੀ ਹੁਣ ਮੈਂ ਕਾ ਹਜੇ ਅੱਖਾਂ ਤੇ ਖੋਲ ਲਾ ਤੂੰ ਇਕਦਮ ਫੇਰ ਅੱਖਾਂ ਦੇ ਉੱਤੇ ਫੋਨ ਵਜਦਾ ਹੂੰ ਜ਼ੋਰ ਪੈਂਦਾ। ਤੇ ਫੇਰ ਮੈਂ ਫੇਰ ਬਸ- ਹੁਣ ਲੈ ਹੁਣ ਲੈ ਕੇ ਹੁਣ ਬਸ ਫੋਨ ਆ ਗਿਆ ਤੁਹਾਡਾ ਤੇ ਫਿਰ ਦੇ ਗੀ ਹੈ
ਦੇਖ ਐਹੀ ਐ ਨਾ ਬੱਚਿਆਂ ਫੋਨ ਮੇਰੇ ਤੇ ਭੈਣ ਭਰਾ ਓਤੇ ਫੋਨ ਕੱਟ ਦਿੰਦੇ ਕਿਸੇ ਦਾ ਫੋਨ ਆਂਦਾ ਗੱਲ ਨੀ ਕਰਾਂਦੇ ਫੋਨ ਕੱਟ ਦਿੰਦੇ ਆ
ਅੱਛਾ ਹਾਂ।
ਨੀ ਹੋਏ ਮਤਲਬ ਉਨਾਂ ਨੇ ਫੋਨ ਚਲਾਣਾ ਤੇ ਓਨਾਂ ਨੇ ਫੇਰ ਦੇਖਣਾ ਨੀ ਕਿਦਾ ਫੋਨ ਆ ਰਿਆ
ਹਾਂ ਬਸ ਓ ਕੱਟ ਦਿੰਦੇ ਆ ਨਾ ਲੇਕਿਨ ਏਨੇ ਅੱਜ ਕੱਟਿਆ ਨੀ ਅੱਜ ਓਦਾਂ ਆ ਗਈ ਏ ਪਹਿਲੇ ਸੁਣਿਆ ਫੋਨ ਫੇਰ ਏਨੂੰ ਸਮਝ ਨੀ ਆਈ ਹੋਣੀ। ਤੇ ਫੇਰ-ਫੇਰ ਆ ਗਈ ਦੇਣ ਕਹਿੰਦੇ ਵੀ। ਆਲੌ ਫੋਨ ਲੈਲੋ ਤੋੜਾ ਫੋਨ ਆਇਆ ਤੇ ਹੁਣ ਮੈਂ ਕਿਆ ਹੁਣ ਮੈਂਨ ਗੱਲ ਕਰ ਲਾਂਦੇ ਮੈਨੂੰ ਦੀਦੀ ਨਾਲ ਮੈਂ ਕਿਆ ਹੁਣ ਠੇਰ ਕੇ ਕਰਾਂਗੀ ਫੇਰ ਮੈਂ ਤੈਨੂੰ ਫੋਨ
ਹਾਂ ਨਈ ਏ ਬੱਚੇ ਵੀ ਕੀ ਕਰੇ ਫਿਰ ਛੁੱਟੀ ਓ ਵੀ ਫੋਨ ਓਰ ਟੀ ਵੀ ਚਲਾਏਂ ਗੇ ਵੈਸੇ ਸਕੂਲ ਜਾਂਦੇ ਆ ਤੇ ਫਿਰ ਉਨਾਂ ਬਿਲਕੁੱਲ ਵੀ ਹੁੰਦਾ ਏ
ਹਾਂ ਆਓ ਫੇਰ ਟੈਮ ਪਾਸ ਹੋ ਜਾਂਦਾ ਨਾ ਓਨਾਂ ਦਾ ਕਿਉਂਕਿ ਸਕੂਲੋਂ ਆਣ ਗੇ ਆਉਂਦਿਆਂ ਰੋਟੀ ਪਾਣੀ ਖਾਣਗੇ ਫੇਰ ਛੋਟੇ ਬੱਚੇ ਆ ਉਹਨਾਂ ਨੂੰ ਉਹ ਤਾਂ ਸਵਾਦ ਹੁੰਦੇ ਜਿਹੜਾ ਹੈ ਵੱਡਾ ਹੈਗਾ? ਉਹਨੂੰ ਉਹ ਮਤਲਬ। ਟਿਊਸ਼ਨ ਵਗੈਰਾ ਚਲਾ ਜਾਂਦਾ ਹੈ ਫੇਰ ਤੋਂ ਆ ਕੇ ਸੱਤ ਵਜੇ ਆਉਂਦਾ ਹੈ। ਫੇਰ ਉਸ ਤੋਂ ਬਾਅਦ ਜੇ ਥੋੜ੍ਹੀ ਦੇਰ ਖੇਡਦੇ ਆ ਬੱਚੇ ਜਾਂ ਟੀ ਵੀ ਦੇਖ ਲਿਆ ਜਾਂ ਖੇਡ ਲਿਆ। ਤੇ ਏਦਾਂ ਉਹਨਾਂ ਦਾ। ਟਾਈਮ ਪਾਸ ਹੋ ਜਾਂਦਾ ਹੈ? ਸਕੂਲੇ ਜਾਣ ਤੇ ਹੂੰ ਹੋਰ ਤੁਹਾਡੇ?
ਟਿਊਸ਼ਨ ਜਾਂਦੇ ਨੇ ਘਰ ਦੇ?
ਹਾਂਜੀ ਟਿਊਸ਼ਨ ਜਾਂਦਾ ਹੈ ਬੇਟਾ ਜਾਂਦਾ ਗਾ। ਇਹ ਗੁਡੀਆਂ ਨਹੀਂ ਜਾਂਦੀ।
ਕਿਹਦੀ ਕੋਲ ਰਖਵਾਈ ਦੀ ਮੈਂ ਵੀ ਆਪਣੇ ਭਰਾ ਭੈਣਾਂ ਦੀ ਟਿਊਸ਼ਨ ਰਖਵਾਣੀ ਸੀ ਤੇ ਮੈਨੂੰ ਕੋਈ ਵਧੀਆ ਟਿਊਸ਼ਨ ਮਿਲਦੀ ਨੀ ਪਈ?
ਹੂੰ ਨਹੀ ਟਿਊਸ਼ਨ ਹੈਗੀ ਆ ਇੱਧਰ ਸਾਡੇ ਮਤਲਬ ਕੋਲ ਹੀ ਹੈ ਘਰ ਦੇ? ਥੋੜ੍ਹੀ ਥੋੜ੍ਹੀ ਜਿਹੀ ਦੂਰ ਜਾਣਾ ਪੈਂਦਾ ਹੈ ਇੱਕ ਗਲੀ ਪਾਰ। ਕਰਨੀ ਪੈਂਦੀ ਹੈ। ਅੱਛੀ ਮੈਡਮ ਹੈਗੀ ਹੈ। ਉਹ ਵੀ ਉਸ? ਸਕੂਲ ਵਿੱਚ ਵੀ ਪੜ੍ਹਾਉਂਦੀ ਹੈ ਉਹ ਉਹਨਾਂ ਨੂੰ। ਉਹਨਾਂ ਦੇ ਸਕੂਲ ਵਿੱਚ ਹੀ ਪੜ੍ਹਾਂਦੀ ਹੈ?
ਅੱਛਾ। ਅੱਛਾ ਅੱਛਾ ਤਾਂ ਹੀ ਕਿੰਨੀ ਫੀਸ ਲੈਂਦੀ ਹੈ?
ਇਹ ਮੈਨੂੰ ਲੱਗਦਾ ਹੁਣ ਲੈਂਦੀ ਹੈ ਪਹਿਲਾਂ ਛੇ ਸੌ ਲੈਂਦੀ ਸੀ ਹੁਣ? ਹੁਣ ਹਜੇ ਮਤਲਬ। ਸਟਾਰਟ ਹੋਇਆ ਤੇ ਹੁਣ ਕਹਿੰਦੇ ਸੀ ਮੇਰੇ ਪੰਜਾਹ ਰੁਪਏ ਹੋਰ ਵਧਾ ਦੋ? ਮੇਕਲ ਸਭ ਤੋਂ ਸਸਤੀ? ਠੀਕ ਸਸਤੀ ਵੀ ਹੈ ਸਭ। ਤੋਂ ਔਰ ਪੜ੍ਹਾਉਦੀ ਵੀ ਵਧੀਆ। ਦੀ ਹੈ ਕਿਉਂਕਿ ਸਕੂਲ ਦੀ ਮੈਡਮ ਹੈ ਨਾ।
ਹੂੰ ਹਾਂ ਹਾਂ ਪਤਾ ਹੁੰਦਾ ਕਿਵੇਂ ਪੇਪਰ ਬਣਨਾ ਹੈ? ਕਿਵੇਂ ਸਭ ਕੁਛ?
ਹਾਂ।
ਸਾਡੇ ਉੱਥੇ ਤੇ ਬੜੀ ਮਹਿੰਗੀਆਂ। ਫੀਸ ਹੈ ਪੰਦਰਾਂ ਸੌ ਰੁਪਏ ਤੋਂ ਘੱਟ ਕੋਈ ਬੱਚੇ ਦੀ ਫੀਸ ਨਹੀਂ ਹੈ?
ਹੂੰ ਨਹੀਂ ਮਹਿੰਗੀਆਂ ਵੀ ਹੈਗੀਆਂ ਇੱਧਰ ਮਹਿੰਗੀਆਂ ਵੀ ਹੈਗੀਆਂ ਇੱਧਰ। ਲੇਕਿਨ ਏ ਥੋੜਾ ਜਾ ਜਾਣ ਪਹਿਚਾਣ ਵੀ ਏ। ਤੇ ਥੋੜਾ ਦਾ ਵੀ ਸਹੀ ਵੀ ਲੱਲ ਲੈਂਦੀ ਏ, ਵੈਸੇ। ਔਰ ਏਦਾ ਦਿਲ ਵੀ ਔਥੇ ਈ ਲੱਗਦਾ ਏ, ਏ ਔ ਔਧਰ ਈ ਜਾਂਦੈ, ਫੇਰ ਕਹੇਗਾ ਮੰਮੀ ਮੈਂ ਤਾਂ ਏਨੂੰ ਪਾਯੈ ਕਈ ਵਾਰ ਹੋਰ ਮਤਲਬ ਗਲੀ ਵਿੱਚ ਤੇ ਫੇਰ ਐ ਕੈੰਦਾ ਕਿ ਮੈਂ ਔਧਰ ਹੀ ਜਾਵਾਂਗਾ ਮੰਮੀ ਔਨਾਂ ਕੋਲ।
ਅੱਛਾ, ਔ ਫਿਰ ਬੱਚਿਆਂ ਦਾ ਵੀ ਆ ਟਯੁ ਬ ਮੈਡਮ ਨਾਲ ਨਾ ਬੋਂਡਿੰਗ ਬਣ ਜਾਂਦੀ ਏ, ਫੇਰ ਬੱਚੇ ਨੂੰ ਵੀ ਲੱਗਦਾ ਹਾਂ ਐ ਸਹੀ ਪੜ੍ਹਾ ਰੀ ਏ ਡਾਟ ਨ੍ਹੀਂ ਰੀ।
ਹਾਂ। ਤੇ ਬਸ ਔਹੀਔ ਨਾ ਰੋ ਓਹ ਨਾ ਬਚ ਹਾਂ, ਬਸ ਔ ਨਾ ਉਹ ਨਾ ਸ਼ਿਪਕਲੀ ਆ ਗੀ ਏ ਰਸੋਈ ਵਿੱਚ। ਤੇ ਔ ਦਾਲ ਦੂਲ ਰੱਖੀ ਹੋਈ। ਯਾ ਮੈਂ ਤੇ ਮੈਂ ਕਿਆ ਚੱਲ ਵੀ ਦੇਖ ਹਾਂ, ਵੀ ਏ ਔਨ ਤਦੇ ਕਿਸੇ ਚ ਵੜ ਨਾ ਜਾਵੇ, ਹਾਂ ਹਾਂ ਔ ਬੱਚੇ ਨੇ ਕਿਆ ਨਾ ਬਈ ਮੰਮੀ ਸ਼ਿਪਕਲੀ ਆ ਗੀ ਸਲਫ ਤੇ, ਸਲਫ ਤੇ ਆ ਗੀ ਥੋੜ੍ਹੀ ਨੰਗੀ ਹੁੰਦੀਐ ਚੀਜ਼ਾਂ‌। ਤੇ ਹੁਣ ਔ ਮੈਂ ਥੋੜੇ ਜੇ ਕੱਜ ਜੇ, ਮੈਂ ਕਿਹਾ ਤੇ ਚੱਲ ਸ਼ ਕੱਜ ਆਵਾ। ਹੂੰ, ਅ ਕੱਲ ਵੀ ਇੱਕ ਪਰਸੋਂ ਵੀ ਇੱਕ ਨਿੱਕਾ ਜਾ ਬੱਚ ਚਾ ਆ ਗਿਆ ਬਿਲਕੁਲ ਨਿੱਕ ਕਾ ਜਾ ਤੇ ਔਨੂੰ ਵੀ ਏਨੀ ਮੁਸ਼ਕਲ ਬਾਰ ਕੱਢਿਆ। ਹਾਂ, ਪਤਾ ਨੀ ਕਿੰਨੇ ਸਲਫ ਤੇ ਕਿਵੇਂ ਆ ਨੀਆਂ ਨੇ। ਬੜਾ ਹੁਣ ਤੇ ਮਤਲਬ ਹੁਣ ਡੱਰ ਲੱਗਣ ਲੱਗ ਗਿਆ। ਤ
ਈਮ ਏਨਾ ਤੇ ਆ ਜਾਂਦੀਐਂ। ਸਮਾਨ ਕੱਜ ਕੇ ਰੱਖਿਆ ਕਰੋ ਨਾ।
ਹਾਂ, ਹੁਣੇ ਤਾਈਔ ਤੇ ਮੈਂ ਫੋਟਾ ਫਟ ਤਈ ਤੇ ਤੁਹਾਨੂੰ ਸੋ਼ਰ ਆਣ ਲੱਗਿਆ। ਮੈਂ ਫਟਾਫਟ ਦਾਲ ਨੂੰ ਕੱਜ ਕੇ ਆਈ ਆ ਮੈਂ ਕੈ ਚਲ ਦਾਲ ਕੱਜ ਦਾ।
ਹੂੰ ਸਹੀ ਗੱਲ ਏ, ਹੋਰ ਪਤਾ ਵੀ ਨਾ ਚੱਲੇ ਕਦੀ ਰੋਟੀ ਖਾ ਰੇ ਔ ਥੋੜੇ ਦਿਨ ਪਤਾ ਚੱਲੇ ਨਾਲ ਗੰਦੀਆਂ ਵੀ ਤੇ ਕਿੰਨੀ ਹੁੰਦੀਆਂ।
ਹਾਂ ਕਚੈਨ ਆਉਂਦੀ ਹੈ ਦੇਖ ਕੇ।
ਹੋਰ ਬਿਮਾਰੀਆਂ ਫੈਲਦੀਆਂ ਹੋਰ।
ਹਾਂ ਜ਼ਹਿਰ ਹੈ ਨੀਰੀ ਇਹਨਾਂ ਵਿੱਚੋਂ ਹੋਰ ਕੀ ਹੈ।
ਹਾਂ ਉਹੀ ਤੇ ਮੈਂ ਤੇ ਮੈਂ ਤਾਂ ਹੀ ਫੋਨ ਕੀਤਾ। ਕੀਤਾ ਸੀ ਮੈਂ ਕਿਹਾ ਪੁੱਛਾਂ ਕਿ ਤੁਸੀਂ ਆਪਣੇ ਤੁਹਾਡੇ ਘਰ ਦੇ ਬੱਚੇ ਕਿੱਥੇ ਟਿਊਸ਼ਨ ਜਾ ਰਹੇ ਆ ਕੁੱਝ ਅਲੱਗ ਤੋਂ ਕਰ ਰਹੇ ਕਿਉਂਕਿ ਕਿ ਪੂਰਾ ਦਿਨ ਫੇਰ ਮੇਰੇ ਤੇ ਘਰ ਦੇ ਸਾਰੇ ਫੋਨ ਚਲਾਉਂਦੇ ਰਹਿੰਦੇ ਆ ਪੂਰਾ ਦਿਨ ਫੋਨ ਨਹੀਂ ਤੇ ਟੀ ਵੀ ਟੀ ਵੀ ਨਹੀਂ ਤੇ ਫੋਨ
ਹੁਣ ਹਾਂ ਹੁਣ ਪਤਾ ਕੀ ਹੈ ਹੁਣ
ਇਹਨਾਂ ਕੋਲ ਫੋਨ ਜਾਂ ਟੀ ਵੀ ਨਹੀਂ ਹੁੰਦਾ।
ਹਾਂ ਫੋਨ ਨਾ ਆਵੇ ਰੋਟੀ ਨੀ ਖਾਣੀ ਫੋਨ ਤੋਂ ਬਗ਼ੈਰ ਸਾ ਹੁਣ ਸਾਡੀ ਵੀ ਹੁਨ ਬ੍ਰੈਡ ਵਗੈਰਾ ਤਲ ਕੇ ਦਿੱਤੇ ਨੇ। ਤੇ ਫੇਰ ਹੁਣ ਆਪਣੇ ਪਾਪਾ ਆਪਾਂ ਦਾ ਫੋਨ ਲੈ ਕੇ ਬੈਠੀਏ ਤੇ ਹੁਣ ਉਹ ਕਹਿੰਦੀ ਮੈਂ ਪਾਪਾ ਪਾਪਾਂ ਦਾ ਫੋਨ ਲੈਂਦੀ ਹਾਂ। ਤਾਂ ਬਰੈਡ ਖਾਏਗੀ ਬ੍ਰੈਡ ਜਾਣਗੇ।
ਆ ਵੀ ਗਲਤ ਹੈ ਬੱਚਿਆਂ ਵਾਸਤੇ ਮਤਲਬ ਹਰ ਜਗ੍ਹਾ ਬ ਹੁਣ ਬੱਚੇ ਸਕੂਲ ਵੀ ਤੇ ਲੰਚ ਵਿਚ ਜਾਂਦੇ ਆ ਤੇ ਉੱਥੇ ਉਹਨਾਂ ਕੋਲ ਫੋਨ ਥੋੜ੍ਹੇ ਹੁੰਦਾ ਉੱਥੇ ਵੀ ਤੇ ਖਾ ਕੇ ਹੀ ਆਉਂਦੇ ਆ।
ਹਾਂ ਉਹੀ ਤਾਂ ਕਹਿ ਰਹੇ ਉਹੀ ਤਾਂ ਹੁੰਦਾ ਉਹ ਫਿਰ ਮੈਡਮਾਂ ਦਾ ਡਰ ਹੁੰਦਾ ਨਾ। ਇਥੇ ਬੱਚਿਆਂ ਨੂੰ ਇੱਥੇ ਘਰ ਡਰ ਥੋੜੀ ਨਾ ਹੁੰਦਾ ਕਿਸੇ ਦਾ।
ਉਹੀ ਅਤੇਥ ਅਤੇੱਥੇ ਆਪ ਹੀ ਵੈਸੇ ਬਿਗਾੜ ੜੇ ਹੋਏ ਨੇ ਬੱਚੇ ਉਹ ਫੋਨ ਯੂਜ ਇੰਨਾ ਕਰਦੇ ਆ ਉੱਥੇ ਹੁਣ ਉਹਨਾਂ ਨੂੰ ਪਤਾ ਸਾਨੂੰ ਫੋਨ ਮਿਲਣਾ ਹੀ ਨੀ ਤੇ ਖਾਏਗੇ ਹੀ ਖਾਏਗੇ ਉਹ।
ਹਾਂ ਫੇਰ ਬਸ ਉਓਹੀ ਗੱਲ ਆ ਨਾ ਮਾਂ ਪਿਓ ਦਾ ਡਰ ਨੀ ਹੁੰਦਾ ਤੇ ਮੈਡਮਾਂ ਦਾ ਡਰ ਹੁੰਦਾ ਬੱਚਿਆਂ ਨੂੰ ਤੇ ਉਹ ਤਾਂ ਪਹਿਲੇ ਦਿਨ ਏ ਆਪਣਾ ਡਰ ਪਾਲੋ ਬੱਚਿਆਂ ਨੂੰ ਤਾਂ ਤੇ ਹੈ ਲੇਕਿਨ ਫੇਰ ਵੀ ਦੇਖਾ ਦੇਖੀ ਦੇਖ ਦੇਖੀ ਹੋ ਜਾਂਦੇ ਨਾ ਵੱਡਾ ਚਲਾਏਗਾ ਤੇ ਛੋਟਾ ਛੋਟਾ ਵੀ ਚਲਾਏਗਾ ਜੇ ਛੋਟਾ ਚਲਾਦਾ ਪਿਆ ਤਾਂ ਵੱਡਾ ਵੀ ਚਲਾਏਗਾ
ਉਹ ਤੇ ਹੈ ਹੀ ਉਹ ਫੇਰ ਇਹ ਕਹਿੰਦੇ ਆ ਤੁਸੀਂ ਉਹਨੂੰ ਮਨਾ ਨਹੀਂ ਕਰਦੇ ਤੁਸੀਂ ਇਹ ਨਹੀਂ ਕਰਦੇ
ਉਹ ਆਪਣਾ ਚਲਾਦਾ ਉਹ ਆਪਣਾ ਚਲਾਉਦਾ ਹੁਣ ਬਾਹਰ ਕੱਢੇ ਨੇ ਦੋਨੇ ਟ ਟੀ ਵੀ ਵਿੱਚ ਬੰਦ ਕਰਕੇ
ਹੂੰ, ਹੂੰ ਅ ਅੱਛਾ ਬੱਚਿਆਂ ਦਾ ਵੀ ਇਹਨਾਂ ਨੂੰ ਅਲੱਗ ਤੋਂ ਵੀ ਕੁਛ ਕਰੇ ਟਿਊਸ਼ਨ ਛੁੱਟੀਆਂ ਚ ਟਿਊਸ਼ਨ ਜਾਂਦੇ ਨੇ ਬੱਚੇ
ਹਾਂਜੀ ਫਿਰ ਕ ਨਹੀਂ ਮਤਲਬ ਅ ਉਹ ਹੁਣ ਜਾਇਆ ਆਇਆ ਨਾ ਟਿਊਸ਼ਨ ਜਾਇਆ ਆਇਆ ਹੁਣ ਛੁੱਟੀਆਂ ਵਿ ਚ ਮਤਲਬ ਜਲਦੀ ਬੁਲਾ ਲੈਂਦੇ ਆ ਨਾ
ਅੱਛਾ ਅੱਛਾ ਜੇ ਜਦੋਂ ਸਕੂਲ ਹੁੰਦਾ ਤੇ ਫੇਰ ਸ਼ਾਮੀ ਬੁਲਾਦੀ
ਹਾਂਜੀ ਫੇਰ ਉਹ ਫੇਰ ਜਾਂਦਾ ਹੈ ਚਾਰ ਸਾਢੇ ਕ ਚਾਰ ਵਜੇ ਜਾਂਦਾ ਏ ਤੇ ਫੇਰ ਹਾਂ ਫੇਰ ਘੰਟੇ ਦੀ ਹੁੰਦੀ ਆ ਸਾਢੇ ਛੇ ਇੱਕ ਵਜੇ ਆ ਜਾਂਦਾ ਪ ਪੰਜ ਦੇ ਪੰਜ ਛੇ ਵਜੇ ਆ ਜਾਂਦਾ ਬਸ ਉਹ ਮੈਡਮ ਏਦਾਂ ਹੈ ਨਾ ਫੇਰ ਉਹ ਜਦੋਂ ਜਿੰਨਾ ਚਿਰ ਕੰਮ ਨੀ ਨਾ ਮਤਲਬ ਕਰੇਗਾ ਬੱ ਉਹਨਾਂ ਚਿਕਰ ਉਹਨੇ ਆਣ ਉਹਨਾ ਚਿਕਰ ਉਹਨੇ ਆਣ ਨੀ ਦੇਣਾ
ਐਥੇ ਵਧੀਆ ਏ
ਹੂੰ ਬਸ ਕੁਛ ਉਹ ਹੈ ਨਾ ਜਾਣ ਪਹਿਚਾਣ ਜੀ ਏ ਨਾ ਆ ਜਾਣ ਪਹਿਚਣ ਵੀ ਹੈ ਨਾ ਤਾਂ ਕਰਕੇ ਥੋੜਾ ਬਿਠਾ ਲੈਂਦੇ ਨਹੀਂ ਤਾਂ ਮੈਡਮਾਂ ਕਾਲੀ ਇੱਕ ਘੰਟੇ ਮਸਾਂ ਬਠਾਉਦੀਆਂ ਨੇ ਬੱਚਿਆਂ ਨੂੰ
ਉਹੀ ਸਾਡੇ ਉੱਥੇ ਵੀ ਇੱਕ ਘੰਟਾ ਮਸਾਂ ਨਾਲ ਹੀ ਫਿਰ ਫੋਨ ਆਣੇ ਸ਼ੁਰੂ ਹੋ ਜਾਂਦੇ ਆ ਕਿ ਲੈ ਜਾਓ ਬੱ ਚਲ ਪੰਦਰਾਂ ਮਿੰਟ ਅਗਰ ਦੇਰ ਵੀ ਜਾਂਦਾ ਹੈ ਤੇ ਕਿੰਨੀ ਦੇਰੀ ਫਿਰ ਪੜ੍ਹੇਗਾ ਪੰਦਰਾਂ ਮਿੰਟ ਲੇਟ ਗਿਆ ਪੰਜ ਮਿੰਟ ਪਹਿਲੇ ਫੋਨ ਆ ਜਾਂਦਾ ਹੈ ਉਹ ਫਿਰ ਕਿੰਨੀ ਦੇਰ ਪੜ ਸਕਦਾ ਹੈ। ਇਹ ਸਹੀ ਹੈ ਨਾ ਘਰ ਦੇ ਪਹਿਚਾਣ? ਨੇ ਤੇ ਸਹੀ ਹੈ ਜ਼ਿਆਦਾ ਦੇਰ ਤੱਕ ਪੜ੍ਹ ਲੈਂਦਾ ਹੈ?
ਹਾਂ ਬਸ ਉਧਰ ਸਾਡਾ ਗੁਰਦੁਆਰਾ ਸਾਹਿਬ ਹੈ ਨਾ? ਤੇ ਉਹਨਾਂ ਦੇ ਸਾਹਮਣੇ ਹੀ। ਹੈਗਾ। ਤੇ ਉੱਧਰ ਫੇਰ ਸਾਡਾ ਮਤਲਬ ਅਸੀਂ। ਆਪਾਂ ਮਿਲਦੇ ਜੁਲਦੇ ਆ। ਗੁਰਦੁਆਰੇ ਆਉਣੇ ਜਾਣੇ ਹਾ ਤੇ ਥੋੜੀ ਜਿਹੀ ਫਰਕ? ਪੈ ਗਿਆ? ਤੇ ਉਹ ਫਿਰ ਜਾਣ। ਪਹਿਚਾਣ ਜੀ ਵੱਧ ਗਈ ਤੇ ਫੇਰ ਉਹ ਕਹਿੰਦੇ ਸੀ ਵੀ ਉਹ ਫੇਰ ਉਧਰ ਹੀ ਜਾਣ ਲੱਗ ਗਿਆ ਏ। ਬਿਠਾ ਲੈਂਦੇ ਨੇ ਨਹੀਂ ਇੱਧਰ ਏਂ ਜਿੱਧਰ ਅਸੀਂ। ਅਸੀਂ ਪਹਿਲੇ ਵੀ ਇੱਧਰ ਵੀ ਆਪਣੀ ਗਲੀ ਵਿੱਚ ਵੀ ਬਿਠਾਇਆ ਸੀ ਨਾ? ਤੇ ਉਹ ਵੀ ਮਤਲਬ। ਉਹ ਵੀ ਬਿਠਾ ਲੈਂਦੀ ਸੀ ਉਹਨਾ ਚਿਕਰ ਜਿਨਾ ਚਿਕਰ ਬੱਚਾ ਕੰਮ ਨੀ? ਕਰਦਾ ਸੀ?
ਹਾਂ ਨਹੀਂ ਅੱਛਾ ਇਹ ਤੇ। ਮਤਲਬ ਬੱਚੇ ਨੂੰ ਫੇਰ ਹੁੰਦਾ ਹੈ ਨਾ ਕਿ ਟੀਚਰ ਵੀ ਅੱਛਾ ਅੱਛੇ ਨਾਲ ਉਹਦੇ ਨਾਲ ਬੋਲੇ। ਜਾਂ ਈ ਮੇਲ ਬਿਠਾ ਲੇ ਕੁਛ ਕੁਛ। ਨਹੀਂ ਤੇ ਬੜੀ ਖਰਾਬ ਹੁੰਦੀਆਂ ਏ।
ਹਾਂਜੀ ਉਹ ਤਾਂ ਹੈ ਹੀ ਹੈ ਨਹੀਂ ਟੀਚਰ ਅੱਛੀ ਹੈਗੀ ਹੈ। ਕਿਉਂਕਿ ਬੱਚਿਆਂ ਨੂੰ ਵੀ ਬੜੇ ਪਿਆਰ ਨਾਲ ਰੱਖ? ਰੱਖਦੀ ਹੈ।
ਹੂੰ ਹੂੰ ਚਲੋ ਠੀਕ ਹੈ ਫੇਰ ਮੈਂ ਕਰਦੀ ਹਾਂ ਥੋੜੀ ਦੇਰ ਤੱਕ ਮੈਂ ਨਾ ਕਾਰ ਮੇਰੇ ਕੋਈ ਆਇਆ ਮੈਂ ਕਰਨੀ ਹਾਂ ਠੀਕ ਹੈ। ਓਕੇ ਜੀ ਸਤਿ ਸ੍ਰੀ ਅਕਾਲ।